ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ, ਕੀ ਹਾਲ ਹੈ
ਵਧੀਆ ਵਧੀਆ ਹੋਰ ਬਸ ਬੈਠੇ ਦੇ ਸੀ, ਸੋਚਿਆ ਤੁਹਾਨੂੰ ਫੋਨ ਕਰ ਲਈਏ
ਹਾਂਜੀ ਹੋਰ ਸੁਣਾਓ
ਹੋਰ, ਤੁਹਾਡੀ ਆਵਾਜ਼ ਬੜੀਆ ਆਇਸਤਾ ਆਂਦੀ ਪਈ ਐ ਥੋ੍ਹੀ ਜਿਹੀ, ਜਾ ਬਾਹਰ ਜਾਓ, ਜਾਂ ਥੋੜੀ ਜ਼ੋਰ ਦੀ ਬੋਲੋ
ਹਾਂਜੀ ਹਾਂਜੀ ਹੋਰ
ਹੋਰ ਸੁਣਾਓ ਕੀ ਕਰਦੇ ਪੈ ਸੀੇ ਤੁਸੀਂ
ਮੈਂ ਕੁਛ ਨੀ, ਮੈਂ ਹੁਣੇ ਛੋਟੂ ਮੇਰਾ ਸੋ ਕੇ ਉੱਠਿਆ ਸੀ, ਬੱਸ ਰੋਂਦਾ ਪਿਆ ਸੀ। ਬਾਹਰ ਲੈ ਕੇ ਆਈ ਆ ਉਹਨੁੰ, ਸੈਰ ਕਰਵਾਣ।
ਅੱਛਾ ਵੈਸੇ ਵੀ ਬੱਚੇ, ਸ਼ਾਮ ਨੂੰ ਕਹਿੰਦੇ ਨੇ ਬਸ ਜਾਣਾ ਕਿਤੇ
ਹਾਂਜੀ-ਹਾਂਜੀ।
ਹੂੰ, ਹਾਂਜੀ ਘਰ ਤੇ ਬਹਿੰਦੇ ਨੀ ਹੈਗੇ ਬੱਚੇ, ਨਾਲੇ ਛੁੱਟੀਆਂ ਪਈ ਦੀਆਂ ਸਕੂਲ ਚ। ਪਈ ਦੀਆਂ ਨਾ
ਹਾਂਜੀ, ਹਾਂਜੀ-ਹਾਂਜੀ ਨਾਨੀ ਕਾਰ ਆਯਾ ਦਾ ਸੀ।
ਅੱਛਾ।
ਹੂੰ। ਹਜੇ ਉੱਥੇ ਗਿਆ ਹੈਗਾ? ਹਾਂ ਨਹੀਂ-ਨਹੀਂ ਆ ਗਏ ਵਾਪਿਸ। ਥੋੜੇ ਦਿਨ ਲਗਾਏ ਨੇ, ਰੋਂਦਾ ਪਿਆ ਸੀ ਉੱਥੇ, ਪਾਪਾ ਦੀ ਯਾਦ ਆਉਂਦੀ ਪਈ।
ਪਾਪਾ ਦੀ ਯਾਦ ਆਉਂਦੀ ਵੀ ਸੀ, ਕਦੀ ਰਿਆ ਨਹੀਂ ਆ ਮਤਲਬ?
ਨਈ ਰਹਿੰਦਾ ਹੈ ਕਿ, ਮਤਲਬ ਬੱਚੇ ਉੱਥੇ ਵੀ ਚਲੇ ਗਏ ਸੀ ਨਾ, ਨਾਨੀ ਕਾਰ ਸਾਰੇ। ਤੇ ਤਾਦ ਕਰਕੇ ਰੇਆ
ਅੱਛਾ, ਮਤਲਬ ਉੱਥੇ ਵੀ ਹੋਣਗੇ ਨਾ ਛੋਟੇ ਬੱਚੇ?
ਬੌਰ ਹੋ ਗਿਆ
ਅੱਛਾ।
ਹਾਂ, ਉੱਥੇ ਵੀ ਜਾਂਦਾ ਸੀ ਘੁੰਮਣ, ਫਿਰ ਵੀ ਥੋੜਾ ਹੋ ਜਾਂਦਾ ਸੀ। ਹਾਂ-ਹਾਂ ਹੈਗੇ ਆ, ਏਹਥੋਂ ਵੱਡੇ ਨੇ, ਮਾਮੂ ਇਹਦੇ।
ਮਾਮੂ ਛੋਟੇ-ਛੋਟੇ ਈ ਨੇ, ਕੀ ਵੱਡੇ ਨੇ?
ਇਹਥੋਂ ਵੱਡੇ ਨੇ, ਉਂਜ ਛੋਟੇ ਨੇ।
ਅੱਛਾ।
ਹਾਂ, ਉਹਨਾਂ ਨਾਲ ਖੇਲਦਾ ਸੀ, ਤੇ ਉਹ ਵੀ ਚਲੇ ਗਏ ਫੇਰ ਥੋੜੇ ਦਿਨ ਲਈ। ਤੇ ਫੇਰ ਜ਼ਿਆਦਾ ਉਥੇ ਉਦਾਸ ਹੋ ਗਿਆ ਸੀੇ।
ਹਾਂਜੀ।
ਫੇਰ ਆ ਗਏ, ਹੋਰ ਤੁਸੀਂ ਨੀ ਗਏ ਕਿਤੇ?
ਅਸੀਂ, ਬਸ ਅਸੀਂ ਵੀ ਪਲੈਨ ਬਣਾਣੇ ਬਏ ਆ, ਦੇਖੋ ਕਦੋਂ ਜਾਵਾਂਗੇ? ਜਾਣਾ ਹੈਗਾ ਅਸੀਂ ਵੀ, ਸੋਚਦੇ ਬੇ ਸੀ ਕੋਈ ਅੱਛੀ ਜਿ ਜਗ੍ਹਾ ਜਾਈਏ, ਠੰਡੇ ਜਿੱਥੇ ਠੰਡਾ ਹੋਏ ਸਾਰਾ, ਮੌਸਮ ਵਗੈਰਾ ਠੰਡਾ, ਕਿਉਂਕਿ ਇਹ ਹਾਂਜੀ, ਗਰਮੀ ਬੜੀ ਏ।
ਹੂੰ। ਹੋਰ? ਕੇਅੜੀ-ਕੇਅੜੀ ਜਗ੍ਹਾ ਘੁੰਮਣ ਲਈ ਸਹੀ?
ਹੈਂ?
ਜਗ੍ਹਾ ਦੱਸੋ ਕੋਈ ਘੁੰਮਣ ਲਈ, ਕੇੜੀ ਵਧੀਆ ਏ?
ਬੜੀਆਂ ਜਗ੍ਹਾ ਘੁੰਮਣ ਵਾਸਤੇ ਠੰਡੀਆਂ ਤੇ। ਹੂ ਮਨਾਲੀ ਵਾਲੀ ਸਾਈਡ ਚੱਲ ਜਓ, ਹੇਮ, ਓਥੇ ਚਲ ਜਓ। ਸ੍ਰੀਨਗਰ ਚਲੇ ਜਾਓ। ਹੁਣ ਤੇ ਵੈਸੇ ਵੀ ਹੇਮਕੁੰਡ ਯਾਤਰਾ, ਖੁੱਲ ਗੀ ਦੀ ਏ, ਤੇ ਔ ਓਥੇ ਵੀ, ਮੱਥਾ ਟੇਕਣ ਵੀ ਜਾ ਸਕਦੇ ਆਂ।
ਕੋਈ ਅਸੀਂ ਵੀ ਪਲੈਨ ਬਨਾਦੇ ਪਏ ਸੀ, ਪੈਲੇ ਬਈ ਛੋਟਾ ਐ ਨਾ। ਤੇ ਛੋਟੇ ਕਰਕੇ ਜਾ ਨੀ ਹੁੰਦਾ ਪਿਆ ਅਜੇ, ਜਦੋਂ ਥੋੜਾ ਵੱਡਾ ਹੋਏਗਾ, ਫੇਰ ਦੇਖਾਂਗੇ ਓਥੇ
ਛੋਟਾ, ਕਿੰਨਾ ਜ਼ਾਦਾ ਛੋਟਾ ਏ?
ਹਾਂ, ਚਾਰ ਸਾਲ ਦਾ ਏ।
ਮਤਲਬ ਸਕੂ, ਅੱਛਾ ਅਜੇ ਮਤਲਬ ਪ੍ਰੀਨਰਸਰੀ ਚ ਈ ਪਾਇਆ ਏ?
ਹਾਂ-ਹਾਂ ਪਲੇ ਵੇ ਵਿੱਚ
ਪਲੇ ਵੇ ਵਿੱਚ ਹੋਣਾ ਏ।
ਹੂੰ-ਹੂੰ।
ਅੱਛਾ।
ਹਾਂ, ਤੁਸੀਓ ਈ ਸੁਣਾਓ?
ਤੇ ਮਤਲਬ ਤੁਸੀ ਕਿੰਨੇ ਦਿਨ ਰਹਿ ਕੇ ਆਇਓ ਫੇਰ?
ਮੈਂ ਦਸ ਦਿਨ ਲਗਾਆ ਬਸ, ਦੱਸ ਦਿਨ ਇਹੈਨੂੰ ਬਹੁਤ ਮੁਸ਼ਕਿਲ ਫਲ ਮਨੜੇ ਆਣ ਨੇ ਸਾਰੀ
ਤਾਂਗ ਕਰਦਾ ਏ?
ਉਹ ਤੇ ਰੋਂਦਾ ਪਯਾਏ ਪਾਪਾ ਕਦੋ ਆਓਗੇ ਪਾਪਾ ਕਦੋ ਆਓਗੇ? ਹਾਂ ਯਾਦ ਆ ਰਹੀ ਆ ਗਿਆ ਕੈੰਦਾ ਮੰਮਾ ਚਲੋ, ਪਾਪਾ ਕੋ ਚੱਲੀਏ।
ਅੱਛਾ।
ਫਿਰ ਆ ਜਾ
ਅੱਛਾ ਅਛ
ਹੁਨ ਦੇਖਦੇ ਆਂ ਕਿਤੇ ਹੋਰ, ਜਾਨਦੇ ਘੁੰਮਣ ਵਗੈਰਾ
ਮਤਲਬ ਜਾਨ ਦਾ ਮਨ ਕਿਸ ਤਰ੍ਹਾਂ ਦਾ ਏ ਕਿਤੇ ਠੰਡੀ ਜਗ੍ਹਾ ਤੇ, ਤ ਜਾਂ ਕਿਸੇ ਦੇ ਆਪਣੇ ਰਿਲੇਟਿਵਸ ਦੇ ਘਰ
ਕਿਸੇ ਦੇ ਘਾਰ ਤੇ ਨੀ, ਕਿਤੇ ਵੈਸੇ ਘੁੰਮਣ ਜਾਵਾਂਗੇ।
ਅੱਛਾ। ਕਿਸ ਮਤਲਬ ਇਸ ਟਾਈਮ ਤੇ ਸਾਰੇ ਈ ਸੋਚਦੇ ਨੇ ਕੋਈ ਅੱਛੀ ਜੀ ਜਗ੍ਹਾ ਮਿਲ
ਹਾਂ ਵੈਸੇ ਵੀ ਸਾਰੇ ਗਏ ਈ ਹੋਏ ਨੇ ਕੁਛ ਏ ਸੋਚਦੇ ਵੀ ਪਏ।
ਹਾਂਜੀ।
ਵੈਸੇ ਵੀ ਹੁਣ ਮੋਸਮ ਵੀ ਥੋੜਾ ਹੋ ਜਾਂਦੈ ਵਿੱਚ ਠੀਕ ਹੁੰਦੈ ਫਿਰ ਬਾਰਿਸ਼ ਵਗੈਰਾ ਹੋ ਜਾਂਦੀ ਏ।
ਓ ਹਾਂਜੀ ਸਾਡੇ ਤੇ ਏਥੇ ਸਵੇਰੇ ਬਾਰਿਸ਼ ਆਈ ਸੀ।
ਏਥੇ ਵੀ ਮੌਸਮ ਐਂਜ ਸੀ ਸਵੇਰੇ ਪੈਲੇ ਬਾਰਿਸ਼ ਵਾਲਾ, ਤੇ ਬਾਦ 'ਚ' ਧੁੱਪ ਵੀ ਆ ਗਈ। ਹਵਾ ਵੀ ਬੋਤ ਚੱਲਦੀ ਪਈ ਸੀ।
ਅੱਛਾ।
ਇੱਕ ਦਮ ਈ ਮਤਲਬ ਤੂਫਾਨ ਹੋ ਜਾਂਦਾ ਐ, ਨੇਰੀ ਤੂਫਾਨ ਬੋਤ
ਸਾਰੀ ਜਗ੍ਹਾ ਇਕੋ ਜੈਸਾ ਈ ਮੋਸਮ ਏ।
ਜੇ ਏਥੇ ਥੋੜ੍ਹੀ ਬਾਰਿਸ਼ ਆਏਗੀ ਯਾ ਫੇਰ ਕੱਲ੍ਹ ਕੋਈ ਦੱਸੇਗਾ ਕੀ ਕੱਲ੍ਹ ਏਥੇ ਵੀ ਆਈ ਸੀ। ਸਾਰੀ ਜਗ੍ਹਾ ਇੱਕੋ ਜਿਆ ਮੋਸਮ ਚੱਲਦਾ ਪਿਆ।
ਕੁਛ ਨੀ ਪਤਾ ਚੱਲਦਾ ਕਿਸ ਲੇ ਬਾਰਿਸ਼ ਹੋ ਜਾਂਦੀ।
ਹੋਰ ਕੀ ਪਤਾਈ ਨੀ ਚੱਲਦਾ ਕਿਸਲੇ ਬਾਰਿਸ਼ ਆ ਜਾਂਦੀ ਏ।
ਹਾਂਜੀ।
ਕਿਸੇ ਟਾਈਮ ਇੰਨੀ ਜ਼ਿਆਦਾ ਗਰਮੀ ਹੋ ਜੇਗੀ। ਕਿਸੇ ਟਾਈਮ ਮੌਸਮ ਠੰਡਾ ਹੋ ਜੇਗਾ, ਕਿਸੇ ਦਿਨ ਕਿਸੇ ਡ ਦਿਨ 'ਤੇ ਹਵਾ ਵੀ ਨਹੀਂ ਚੱਲਦੀ ਬਿਲਕੁਲ।
ਹਾਂਜੀ- ਹਾਂਜੀ।
ਹਵਾ ਈ ਨੀਂ ਚਲਦੀ ਬਿਲਕੁਲ ਵੀ ਇਸ ਰ੍ਹਾਂ ਮਨ ਗਰਮੀ ਨਾਲ ਘਬਰਾਂਦੈ। ਉਥਥੋੜਾ ਹੁੰਦੈ ਕਿ ਬਾਰਿਸ਼ ਆਜੇ।
ਹਾਂਜੀ। ਹੁਰ ਵੀ ਬਹੁਤ ਅੱਛੇ ਹੈ ਵਗਲਦੀ ਵਿਵਾਾਰ
ਅੱਛਾ। ਹੋਰ ਸੁਨਾਓ ਤੁਸੀ?
ਹੋ ਠੀਕ ਵਧੀਆ।
ਕੀ ਕਰਦੈ ਵੈ ਤੁਹਾਡਾ ਕਾਕਾ?
ਹੁਨੇ ਉੱਠੀ ਆ ਬੋਲਿਆ ਹੁਣ ਬਾਰ ਆਇਆ ਘੁੰਮੀ ਕਰਨ ਫਿਰ ਠੀਕ ਐ।
ਹਾਂਜੀ, ਅੱਛਾ।
ਹੋਰ ਤੁਸੀ ਨੀ ਗਏ ਅਪਣੇ ਮਾਇਂਕੇ?
ਹਾਂਜੀ?
ਮਾਇਕੇ ਨੀ ਗਏ ਅਪਣੇ?
ਅਵਾਜ਼ ਨੀ ਆਂਦੀ ਪਈ ਤੁਆਡੀ ਨਾ ਬੜੀ ਘੱਟ ਆਵਾਜ਼ ਆਂਦੀ, ਹਾਂਜੀ- ਹਾਂਜੀ।
ਮੈਂ ਕਿਆ ਤੁਸੀਂ ਨੀ ਗਏ ਆਪਣੇ ਮਾਈਕੇ।
ਹਾਂਜੀ ਮੈਂ ਜਾਣਾ ਸੀ ਤੇ ਮੇਰੀ ਨਾ ਟਿਕਟ ਨੀ ਬੁੱਕ ਓਈ।
ਅੱਛਾ ਅੱਛਾ
ਮੈਂ ਜਾਣਾ ਸੀ ਪੂਰੀ ਤਿਆਰੀ ਵੀ ਸੀ ਤੇ ਲੇਕਿਨ ਟਿਕਟ ਨੀ ਸਾਨੂੰ ਮਿਲੀ ਫਿਰ ਅਸੀਂ ਕਿਤੇ ਹੋਰ ਦਾ ਪਲੈਨ ਬਣਾ ਲਿਆ।
ਬਸ ਵੀ ਟਿਕਟ ਹੋਣ ਨੂੰ ਦੇ ਨਾ ਪਏ ਸੀ ਸਾਰੇ ਜਾਂਦੇ ਘੁੰਮਣ ਵਗੈਰਾ ਕਿਤੇ ਨਾ ਕਿ
ਛੁੱਟੀਆਂ ਪਈਦੀਆਂ ਨਾ ਨਾਲੇ ਫਿਰ ਪੂਰੀ ਬੁਕਿੰਗ ਹੋਏ ਦੀ ਹੈ। ਸਾਰਿਆਂ ਨੇ ਪਹਿਲੇਾਂ ਹੀ ਕਰਾਈ ਹੁੰਦੀ ਹਾਂਜੀ
ਹਮ
ਤੇ ਫਿਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਅਸੀਂ ਬਾਅਦ ਚ ਚਲੇ ਜਾਵਾਂਗੇ।
ਹਾਂਜੀ ਹਾਂਜੀ ਚਲ ਫੇਰ ਚਲੇ ਜਾਣਾ ਵਿੱਚ ਵਧੀ
ਹਾਂਜੀ। ਸੋਚਿਆ ਤੇ ਅਸੀ ਇਸ ਵਾਰੀ ਪੂਰਾ ਕਿ ਮਤਲਬ ਹੁਣ ਚਲੇ ਜਾਵਗੇ। ਲੇਕਿਨ ਟਿਕਟ ਨਹੀਂ ਬੁੱਕ ਹੋ
ਹਾਂ ਹਾਂ
ਹਾਂਜੀ।
ਸਭ ਠੀਕ ਨੇ ਸਾਰੇ।
ਹਾਂਜੀ ਸਭ ਵਧੀਆ।
ਹਮ
ਹੋਰ ਸੁਣਾਓ?
ਹਠ ਕੀ ਬੀ
ਮਤਲਬ ਹੁਣ ਤੁਸੀਂ ਬਾਹਰ ਆਏ ਹੋ ਕਿੱਧਰਿਆ
ਹਾਂਜੀ ਹਾਂਜੀ ਬਾਹਰ ਆਏ ਆਨੂੰ ਸੈਰ ਕਰਉਣ ਥੋੜੀ ਆਪ
ਅੱਛਾ ਤੁਸੀਂ ਸੁਣਾਇਆ ਪਾਰਕ ਆਏ ਦੇ ਸੀ ਸ਼ਾਇਦ ਠੀਕ ਹੈ ਤੁਹਾਡੇ ਘਰ ਦੇ ਕੋਲ ਹੀ ਪਾਰਕ ਹੈਗਾ।
ਨਹੀਂ ਥੋੜ੍ਹਾ ਜਿਹਾ ਹੈਗਾੜੰਦਪਰਾ
ਅੱਛਾ ਝੂਲੇ ਵਗੈਰਾ ਲੱਗੇ ਹੋਣਗੇ ਨਾ ਬੱਚੇ ਆਉਂਦੇ ਹੋਣੇ ਨੇ
ਜ਼ਿਆਦਾ ਲੱਗ ਹੈ। ਹੋ ਤੇ ਠੀਕ ਲ ਥੋੜਾ ਖੇਡਦੇ ਜਾ ਕੇ
ਅੱਛਾ।
ਵੇਸੇ ਤੇ ਸਾਈਕਲ ਤੇ ਜਾਂਦਾ ਕਰੋ ਸੈਰ ਕਰਨ
ਕਿੱਥੇ ਜਾਂਦੇ ਹੋ?
ਸਾਈਕਲ ਤੇ ਜਾਂਦਾ ਪਾਪਾ ਨਾਲ ਸੈਰ ਕਰਨ
ਅੱਛਾ।
ਹਾਂਜੀ। ਜਾਣਾ ਤਾਂ ਪੈਂਦਾ ਇੱਕ ਟਾਈਮ ਤੇ ਬੱਚਾ ਜਾ ਕਹਿੰਦਾ ਹਿ ਏ ਬਾਹਰ ਲੈ ਕੇ ਜਾੳ ਪਾਰਕ ਵਗੈਰਾ ਜਾਂ ਘੁੰਮਣ ਚੱਲੋ ਕਿਧਰੇ
ਚਲੋ ਸਾਇਕਲ ਤੇ
ਨਹੀਂ ਤੇ ਸਕੂਲ ਗਏ ਆਉਂਦੇ ਹੋਣੇ ਆ। ਤੇ ਫਿਰ ਫਰੀ ਟਾਈਮ ਨਿ ਨਾ ਮਿਲਦਾ ਹੋਣਾ।
ਹਾਂ, ਫਿਰ ਸਾਰਾ ਦਿਨ ਏਦਾਂ ਹੀ ਨਿਕਲ ਜਾਂਦਾ ਹੋ ਚ ਚਲੋ ਹੈਲੋ ਹੈਲੋ
ਹਾਂਜੀ
ਹਾਂਜੀ ਠੀਕ ਫਿਰ।
ਚਲੋ ਠੀਕ ਹੈ।
ਠੀਕ ਫੇਰ।
ਉਹ ਹਾਂਜੀ ਫੇਰ ਕਰਾਂਗੀ ਫੋਨ ਸਤਿ ਸ਼੍ਰੀ ਅਕਾਲ।